ਹੈਲੋ, ਹਾਂਜੀ ਸਸ ਸ੍ਰੀ ਕਾ ਹਾਂਜੀ ਸਸ ਸ੍ਰੀ ਕਾਲ ਹੋਰ ਕੀ ਹਾਲ ਏ।
ਬਸ ਵਧੀਆ ਤੁਸੀਂ ਦੱਸੋ।
ਬੱਸ ਮੈਂ ਵੀ ਠੀਕ ਹਾਂ ਹੋਰ ਕੀ ਕਰ ਰਹੇ ਸੀ।
ਬਸ ਕੁਛ ਨਈ ਬਸ ਬੈਠੀ ਹੋਈ ਸੀ।
ਅੱਛਾ ਹੋ ਗਿਆ ਡਿਨਰ ਵਗੈਰਾ।
ਹਾਂਜੀ-ਹਾਂਜੀ ਸਭ ਕੁਛ ਹੋ ਗਿਆ। ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ।
ਹਾਂ-ਹਾਂ ਸਭ ਵਧੀਆ ਏ, ਸਭ ਵਧੀਆ ਮੈਂ ਮੈ ਕਿਹਾ ਚਲ ਵੇਲੀ ਸੀ ਫੋਨ ਕਰਾ ਜਰਾ। ਤੇ ਹੋਰ ਦੱਸੋ ਗਰਮੀ ਦਾ ਕੀ ਹਾਲ ਹੈ ਤੁਹਾਡੇ?
ਸਾਡੇ ਇੱਥੇ ਤੇ ਬੋਹਤ ਗਰਮੀ ਹੋਈ ਦੀ ਹੈ ਮਤਲਬ ਸ਼ਾਮ ਦੇ ਟਾਈਮ ਨਾ ਮੌਸਮ ਥੋੜਾ ਠੀਕ ਹੋ ਜਾਂਦਾ ਹੈ ਔਰ ਫੇਰ ਬਾਦ ਚ ਹੋਰ ਗਰਮੀ ਹੋ ਜਾਂਦੀ ਹੈ ਮਤਲਬ ਟੀ ਠੀਕ ਹੁੰਦਾ ਮੌਸਮ ਸਵੇਰੇ ਹੋ
ਹਾਂ-ਹਾਂ, ਹਾਂ ਹੂੰ-ਹੂੰ ਹਾਂ ਸ਼ਾਮੀ ਨਾ ਹਵਾ ਚੱਲ ਪੈਂਦੀਆ। ਤੇ ਉਹਦੇ ਕਰਕੇ ਨਾ ਫੇਰ ਚੰਗਾ ਹੋ ਜਾਂਦਾ ਮੌਸਮ, ਉਵੇ ਤੇ ਬੜੀ ਗਰਮੀ ਏ ਹਾਂਜ ਤੇ ਹੋਰ ਠੀਕ ਹੈ ਤੁਹਾਡੇ ਘਰ ਸਾਰੇ ਤੁਹਾਡੇ ਮੰਮੀ।
ਮੇਰੇ ਘਰ ਸਭ ਠੀਕ ਮੰਮਾ ਵੀ ਠੀਕ ਮੇਰੀ, ਮੇਰੇ ਪਾਪਾ ਵੀ ਠੀਕ ਸਭ ਵਧੀਆ।
ਅੱ ਅੱਛਾ-ਅੱਛਾ ਕੀ ਕਰ ਰਹੇ ਹੋ ਫ੍ਰੀ ਟਾਈਮ ਵਿੱਚ ਅੱਜ ਕੱਲ।
ਮੈਂ ਅੱਜ ਕਲ, ਵੈਸੇ ਮੈਨੂੰ ਇੰਨਾ ਟਾਈਮ ਮਿਲਦਾ ਹੀ ਨਈ। ਮਤਲਬ ਮੇਰੀ, ਮੇਰੀ ਜੋ ਕੋਚਿੰਗ ਹੈ ਨਾ ਲਾਈਕ
ਤੇੇ ਮੈਂ ਆਪਣੀ ਕੋਚਿੰਗ ਲੈਨੀ ਆ।
ਹੂੰ-ਹੂੰ, ਹੂੰ-ਹੂੰ
ਤੇ ਫਿਰ ਮੇਰਾ ਲਾਈਕ ਮੈਂ, ਮੈਂ ਸੌ ਕੇ ਹੀ ਲੇਟ ਉੱਠਦੀ ਹਾਂ ਇੱਕ ਤੇ, ਮੈਂ ਬਾਰਾਂ ਵਜੇ ਤੇ ਸੌ ਕੇ ਉੱਠਦੀ ਹਾ।
ਅੱਜ ਇਨੀ ਲੇਟ।
ਹਾਂਜੀ ਉਹ ਬਸ ਮੈਂ ਰਾਤੀ ਫਿਰ ਥੋੜ੍ਹਾ ਪੜ ਲੈਨੀ ਆ ਨਾ।
ਅੱਛਾ ਹਾਂ-ਹਾਂ, ਹਾਂ ਉਹ ਸ਼ਾਂਤੀ ਚ ਹੀ ਪੜ੍ਹਾਈ ਹੁੰਦੀ ਹੈ ਨਾ।
ਹਾਂ ਔਰ ਫਿਰ ਮਤਲਬ ਮੈਂ ਫਿਰ ਮੇਰਾ ਥੋੜ੍ਹਾ ਪੜ੍ਹਾਈ ਵੀ ਥੋੜ੍ਹੀ ਟੱਫ ਏ ਨਾ ਤੇ ਪਰ ਸ਼ੋਰ ਵਿੱਚ ਕੈਲਕੂਲੇਸ਼ਨ ਵਗੈਰਾ ਨਹੀ ਹੋ ਪਾਦੀ।
ਹਾਂ ਅੱਛਾ-ਅੱਛਾ, ਅੱਛਾ-ਅੱਛਾ ਠੀਕ ਹੈ-ਠੀਕ ਹੈ। ਅੱਛਾ, ਅੱਛਾ ਹਾਂ, ਚਲੋ ਠੀਕ ਹੈ, ਜਿਵੇਂ ਕਿਸੇ ਤੋਂ ਆਪਣਾ ਹਿਸਾਬ ਹੁੰਦਾ ਹੈ ਤੇ ਉਵੇਂ ਬੰਦਾ ਫੇਰ ਕਰਦਾ ਏ।
ਮੇਰੇ ਕਾਲਜ ਖੁਲ ਜਾਏਗੇ ਤੇ ਫਿਰ ਮੈਨੂੰ, ਹ ਮੇਰੇ ਕੋਲਜ ਖੁੱਲ ਜਾਏਗੀ, ਫੇਰ ਮੈਨੂੰ ਉਹੀ ਸਵੇਰੇ ਪੰਜ ਵਜੇ ਉੱਠਣਾ ਪਏਗਾ। ਹੁਣ ਕੁਛ, ਦਸ -ਪੰਦਰਾਂ ਦਿਨ ਆਰਾਮ ਨਾਲ ਸੋ ਸਕਦੀ ਹਾਂ।
ਅੱਛਾ! ਅੱਛਾ! ਮੈਂ ਤੇ ਨਾ, ਤਦ ਪੁੱਛ ਰਹੀ ਸੀ ਜਿਵੇਂ ਚਲੋ ਕੋਲਜ ਹੁਣ ਫ੍ਰਰੀ ਹੈ ਨਾ, ਐਕਚੁਲੀ 'ਚ ਕੀ ਹੈ, ਮੈਂ ਨਾ ਕਈਆਂ ਨੂੰ ਦੇਖਿਆ ਹੈ ਕਿ ਕਈ ਲੋਕ ਨਾ ਕੀ ਕਰਦੇ ਪਏ ਨੇ, ਕੁੜੀਆਂ ਅੱਜ- ਕੱਲ੍ਹ ਅਹ ਜਿਵੇਂ ਨੇਲਸ ਦਾ ਕੋਰਸ ਕਰਦੀਆਂ ਪਈਆਂ, ਉਹ ਨੇਲਸ ਦਾ, ਜਿੱਥੇ ਮੈਂ ਜਾਂਦੀ ਹਾਂ ਨਾ ਜਿਵੇਂ ਅ ਸ਼ਾਮੀ ਯੋਗਾਥ ਉਹਨਾਂ ਦੀ ਬੇਟੀ ਕੀ ਕਰ ਰਹੀ ਏ, ਨੇਲਸ ਦਾ ਉਹ ਕੋਰਸ ਨੀ ਕੀਤਾ, ਯੂਟਿਊਬ ਤੋਂ ਹੀ ਸਿੱਖ ਕੇ ਨਾ। ਹੁਣ ਆਰਡਰ ਆਉਂਦੇ ਨੇ, ਇਹਦੇ ਕੋਲ ਬੜੇ ਉਹ ਕੰਮ ਕਰਦੀ ਪਈਏ, ਤੇ ਦੂਸਰੀ ਇੱਕ ਹੈਗੀ ਉਹਦੀ ਹੀ ਫਰੈਂਡ ਉਹਦੇ ਘਰ ਉਸ ਟਾਈਮ ਆਈ ਹੁੰਦੀ ਹੈ ਜਿਹੜਾ ਅੱਜ- ਕੱਲ ਪੈਕਿੰਗ ਦਾ ਕੰਮ ਨਹੀਂ ਚੱਲਿਆ ਹੋਇਆ।
ਹੂੰ
ਤੇ ਉਹ ਬਹੁਤ ਕਰਦੀ ਏ, ਤੇ ਹਾਂ- ਹਾਂ ਤੇ
ਬਟ ਨੇਲਸ ਤੇ ਮੇਰੇ ਹਿਸਾਬ ਨਾਲ, ਪ੍ਰੋਫੈਸ਼ਨਲ ਹੁੰਦੇ ਆ ਉਹੀ ਵਧੀਆ ਕਰਦੇ ਆ ਤਾਂ ਬਾਕੀ ਸਭ ਦੇ ਮਨ ਤੇ ਇਵੇਂ ਲੱਗਦਾ, ਬੇਕਾਰ ਹੀ ਕਰਦੇ ਆ।
ਨਹੀਂ ਪਤਾ, ਕੀ ਹੁੰਦਾ ਹੈ, ਅੱਜ ਕੱਲ੍ਹ ਨਾ ਸਭ ਕੁਛ ਸਿਖਾਇਆ ਜਾਂਦਾ ਫੋਨਾਂ ਵਿੱਚ, ਔਰ ਜਿਹਦਾ ਇੰਟਰਸਟ ਨਾ, ਉਹਦੀ ਕੀ ਹੁੰਦਾ ਕੀ ਹੈ, ਕੁਛ ਵੀ ਨੀ ਹੁੰਦਾ, ਕਿਟ ਨਾ ਉਹਦੀ ਪੂਰੀ ਮਿਲਦੀ ਹੈ, ਮੇਰਾ ਖਿਆਲ ਦਸ -ਪੰਦਰਾਂ ਹਜ਼ਾਰ ਰੁਪਇਆ ਲੱਗਦਾ, ਤੁਹਾਡੀ ਕਿੱਟ ਆ ਜਾਂਦੀ, ਕਿਉਂਕਿ ਆਪ ਕਿ ਦੱਸਦੀ ਪਈ ਸੀ ਨਾ ਮੇਰੀ ਬੇਟੀ ਨੇ ਪੰਦਰਾਂ ਹਜ਼ਾਰ ਦਾ ਸਮਾਨ ਮੰਗਵਾ ਲਿਆ, ਦੱਸ ਰਹੀ ਸੀ। ਤੇ ਕਹਿੰਦੀ, ਪੰਦਰਾਂ ਹਜ਼ਾਰ ਦੀ ਕਿੱਟ ਮੰਗਾਈਏ, ਉਹਦੇ ਤੋਂ ਫੇਰ, ਉਹਨੇ ਇੱਕ ਇੱਕ ਦੋ ਦੇ ਕੀਤੇ, ਜਿਵੇਂ ਦੋ ਤਿੰਨ ਸੌ ਰੁਪਏ ਲੈ ਕੇ ਸਟਾਰਟ ਕੀਤੇ, ਤੇ ਉਹ ਹੁਣ ਕਹਿੰਦੀ, ਹੁਣ ਲੋਕਾਂ ਦੇ ਕਰਦੀ ਹੈ ਨੇਲਸ, ਤੇ ਬੜੇ ਸਾਰੇ ਕਹਿੰਦੇ ਮੈੰਨੂੰ ਵੀ ਕਹਿੰਦੀ ਵੀ ਸੀ, ਤੁਸੀਂ ਵੀ ਕਰਵਾਉ ਕਰਵਾ ਲੋ, ਹਜੇ ਮੇਰੀ ਬੇਟੀ ਨੇ ਸ਼ੁਰੂਆਤ ਕੀਤੀ ਹੈ ਵੀ ਤਿੰਨ- ਚਾਰ ਸੌ ਰੁਪਏ ਲੈਂਦੀ ਹੈ, ਤੇ ਕਰ ਦਿੰਦੀ ਹੈ।
ਤਿੰਨ ਸੌ ਮਨ ਤੇ ਵਧੀ ਮੈਨੂੰ ਤੇ ਨਹੀਂ ਅੱਛੇ ਲੱਗਦੇ ਕਿਸੇ ਦੇ ਵੀ ਹੱਥ ਦੇ ਨੇਲਸ ਮੈਂ, ਮੈਂ ਤੇ ਜਾਂ ਤੇ ਮੈਂ ਐਕਸਟੈਂਸ਼ਨ ਬਾਜ਼ਾਰ ਤੋਂ ਮੰਗਵਾ ਲੈਂਦੀ ਹਾਂ, ਮੈਨੂੰ ਤੇ ਇਵੇਂ ਲੱਗਦਾ ਅ ਉਹ ਸਿੱਖ ਰਹੇ ਨੇ ਹਜੇ, ਮੈਨੂੰ ਨੇਲਸ ਚਾਹੀਦੀ ਹੁੰਦੀ ਅੱਛੇ, ਬਿਲਕੁਲ ਪਰਫੈਕਟ ਜੋ ਲੱਗੇ ਰਹੇ ਕਾਫੀ ਟਾਈਮ ਤਕ
ਅੱਛਾ -ਅੱਛਾ ਉਹ ਬਸ ਉਹੀ ਕਹਿੰਦੇ ਵੀ ਸੀ ਨਾ ਚਲੋ ਪਤਾ ਕਰਨਾ ਜਿਹੜਾ ਉਹ ਕੁਛ ਕਰਦਾ ਮੈਨੂੰ ਸੀ ਕਿ ਚਲੋ ਤੁਸੀਂ ਅੱਜ ਅਜ-ਕਲ ਕੁੜੀਆਂ ਨੂੰ ਹੁੰਦਾ ਹੀ ਏ ਸ਼ੌਕ। ਮੈਨੂੰ ਪਤਾ ਕੀ, ਮੈਨੂੰ ਨੇਲਸ ਨਾ, ਇੰਨੇ ਲੰਬੇ ਪਸੰਦ ਨਹੀਂ ਆ ਮੈਨੂੰ ਆਉਂਦਾ ਹੈ ਕਿ, ਬਿਲਕੁਲ ਛੋਟੇ ਜਿਹੇ ਨੇਲਸ ਹੋਣ ਨਾ, ਜੋ ਨੈਚੁਰਲ ਲੱਗਣ ਮੈਨੂੰ ਉਹਨਾ ਸਾਈਜ਼ ਚਾਹੀਦਾ ਅ ਅੱਛਾ ਓਹਨਾ ਸਾਈਜ਼ ਨਾ ਮੈਨੂੰ ਮਿਲ ਨੀ ਰਿਹਾ, ਮੈਂ ਓਨਲਾਈਨ ਦੇਖਿਆ ਸੀ ਇੱਕ- ਦੋ ਉਹਦੇ ਤੇ ਬਹੁਤ ਹੀ ਮਹਿੰਗਾ ਸੀ, ਮੈਂ ਕਿਹਾ ਇੰਨਾ ਮਹਿੰਗਾ ਕੌਣ ਖਰੀਦੇਗਾ, ਮੈਂ ਨੀ ਖਰੀਦਣਾ ਪਸੰਦ ਕੀਤਾ।
ਨਹੀਂ ਤੁਸੀਂ ਨਾ, ਉਹ ਇੱਕ ਕੰਮ ਕਰੋ। ਤੁਸੀਂ, ਨੇਲਸ ਜਿਵੇਂ, ਵੱਡੇ ਨੇਲਸ ਅਗਰ ਤੁਹਾਨੂੰ ਮਿਲਦੇ ਆ, ਤੁਸੀਂ ਉਹਨੂੰ ਕੱਟ ਲਓ ਅੱਗੋਂ ਦੀ, ਅੱਜ ਕਲ ਜੇ ਸਭ ਕੁਛ ਆਉਦਾ ਨਹੀਂ ਕੱਟੇ ਜਾਂਦੇ ਆ, ਕੱਟ ਕਿ ਸ਼ੇਪਲਰ ਹੁੰਦਾ ਹੈ ਨਾ ਸਾਡੇ ਕੋਲ, ਸ਼ੇਪਲਰ ਤੇ ਆਉਂਦਾ, ਸ਼ੇਪਲਰ ਨਾਲ ਸ਼ੇਪ ਦੇ ਦਿਓ ਉਹਨੂੰ ਦੁਬਾਰਾ,
ਅੱਛਾ! ਅੱਛਾ! ਮੈਨੂੰ ਇਹ ਹੁੰਦਾ ਕਿ ਜੋ ਨੈਚੁਰਲ ਸਾਡੇ ਥੋੜੇ ਜਿਹੇ ਲੰਬੇ ਹੁੰਦੇ ਨੇ, ਬਸ ਓਨੇ ਹੀ ਉਸ ਥੋੜਾ ਜਿਹਾ ਜਿੰਨੇ ਲੰਬੇ ਹੋ ਜਾਏ ਨੇ ਉਹ ਉੱਤੋਂ ਦੀ ਸਿੱਧੇ, ਮੈਨੂੰ ਉਹ ਨੇਲਜ਼ ਅੱਛੇ ਲੱਗਦੇ ਨੇ, ਇਹ ਵਾਲੇ ਨਾ ਜ਼ਿਆਦਾ ਲੰਬੇ ਜਿਵੇਂ ਲਗਾਏ ਦੇ ਹੁੰਦੇ ਨੇ ਹਰ ਕਿਸੇ ਨੇ ਲਗਾਏ ਦੇ ਨੇ, ਪਰ ਹਾਂ ਨਕਲੀ, ਪਰ ਜਿਹੜਾ ਪਰਮਾਨੈਂਟ ਲਗਾਉਂਦਾ ਨਾ, ਉਹਦੇ ਨੁਕਸਾਨ ਵੀ ਹੈ ਤੁਸੀਂ ਮੈਂ ਫੋਨ ਵਿੱਚ ਦੇਖ ਰਹੀ ਸੀਗੀ। ਕਿਉਂਕਿ ਗੰਦ ਫਸਿਆ ਰਹਿੰਦਾ ਹੈ ਤੁਹਾਨੂੰ ਕੈਂਸਰ ਐਦੇ ਨਾਲੋ ਹੁੰਦਾ ਪਰਮਾਨੈਂਟ ਜਿਹੜਾ ਨੇਲਸ ਲਗਾਉਂਦੇ ਨਾ। ਕਿਉਂਕਿ ਜੋ ਕੈਮੀਕਲ ਸਾਡੇ ਨੇਲਸ ਤੇ ਲੱਗਦਾ ਪਿਆ ਗ
ਜ ਜ਼ਿਆਦਾ ਲਗਾਉਣ ਨਾਲ ਉਹ ਕੈਂਸ ਫੇਰ ਦੇ ਸਾਈਨ ਵੀ ਨੀ ਲਗਾਣਾ ਚਾਹੀਦਾ ਜ਼ਿਆਦਾ ਨੇਲਜ ਰੈਗੂਲਰ ਜੀ ਨਹੀਂ ਲਗਾਉਣਾ ਚਾਹੀਦਾ ਨੇਲਜ਼ ਕਦੀ ਹਾਂ ਫੇਰ ਉਹਦੇ ਨਾਲ ਹੀ ਅਸੀਂ ਗੱਲ ਸੁਣੋ ਫੇਿਰ ਅਸੀਂ ਉਹਦੇ ਨਾਲ ਹੀ ਸਬਜ਼ੀ ਕੱਟ ਰਹੇ ਹਾਂ ਜਾਂ ਉਹਦੇ ਨਾਲ ਹੀ ਅਸੀਂ ਖਾ ਤੇ ਰਹੇ ਹਾਂ ਨਾ ਫੇਰ ਇੰਡ੍ਰਕਟ ਸਾਡੇ ਮੂੰਹ ਚ ਨੇਲਸ ਤੇ ਜਾ ਹੀ ਰਹੇ ਨੇ ਨਾ ਗੰਦ ਜਾ ਹੀ ਰਿਹਾ ਨਾ, ਹਾਂ, ਬਸ ਮੈਨੂੰ ਇੰਨੀ ਜ਼ਿਆਦਾ ਪਸੰਦ ਨੀ ਹੈ ਪਰ ਹਾਂ ਕਈ ਵਾਰੀ ਨਾ ਜਿਵੇਂ ਹੁੰਦਾ ਕਿਸੇ ਵਿਆਹ ਤੇ ਜਾਣਾ। ਤਤ ਮਨ ਕਰਦਾ ਕਿ ਲਗਾਓ ਤੇ ਮੈਂ ਹਾਂ ਤਾਂ ਮੈਂ ਕਿਹਾ ਚੱਲ ਤੁਸੀਂ ਵੀ ਕੁੱਛ
ਕੁਛ ਨਹੀਂ ਉਹ ਨਹੀਂ ਮੈਂ ਤੇ ਮੈਂ ਵੀ ਲਗਵਾਉਂਦੀ ਹਾਂ ਕਦੀ ਕਦੀ ਐਸ ਨਹੀਂ ਪਰ ਮੈਂ ਓਕੀਜਨਲੀ ਹੀ ਲਗਵਾਉਂਦੀ ਹਾਂ। ਮੈਂ ਤੇ ਮਹਿੰਦੀ ਮੇਰਾ ਤੇ ਹੁਣ ਮਹਿੰਦੀ ਸਿੱਖਣ ਤੇ ਵੀ ਮਨ ਸੀ ਤੇ ਮਹਿੰਦੀ ਮਨ ਲਗਾ ਨਹੀ ਨਹੀ ਆਉਂਦੀ ਤੇ ਮੈਂ ਸੋਚਿਆ ਮੈਂ ਹ ਓਨਲਾਈਨ ਉਹ ਨੀ ਆਂਦੇ ਚਿਪ ਕਰ ਲੈਂਦੇ ਆਂ ਫਿਰ ਮਹਿੰਦੀ ਲਗਾ ਲੋ ਫੇਰ ਉਹਨੂੰ ਉਤਾਰ ਦੋ।
ਸੁਣੋ ਸੁਣੋ ਮੈਂ ਦੱਸਦੀ ਹਾਂ ਅਸੀਂ ਲੋਕ ਨਾ ਕੀ ਕਰਦੇ ਸੀ ਅਸੀਂ ਜਦੋਂ ਸੀ ਨਾ ਕਿਉਂਕਿ ਸਾਡੇ ਟਾਈਮ ਇੰਨਾ ਫੋਨ ਨਹੀਂ ਸੀ ਅਸੀਂ ਕੀ ਕਰਦੇ ਹੁਣ ਤੁਸੀਂ ਮਹਿੰਦੀ ਦੀ ਗੱਲ ਕੀਤੀ ਨਾ ਮੈਂ ਦੱਸਣੀ ਹਾਂ ਅਸੀਂ ਕੀ ਕਰਦੇ ਸੀ ਮਹਿੰਦੀ ਪਹਿਲੇ ਤੇ ਮਹਿੰਦੀ ਦੀ ਕੀਪ ਵੀ ਨੀ ਆਉਂਦੀਆਂ ਸੀ ਅਸੀਂ ਲੋ ਕਿ ਕਰਦੇ ਸੀ ਮਹਿੰਦੀ ਲੈਂਦੇ ਸੀ ਬਜ਼ਾਰੋਂ ਸੁੱਕੀ ਉਹਨੂੰ ਜਿਹੜਾ ਸੂ ਇਕ ਕੱਪੜਾ ਹੁੰਦਾ ਨਾ ਉਹਦੇ ਛਣਦੇ ਸੀ ਦੋ ਵਾਰੀ ਕਿ ਉਹਦੇ ਤੀਲੇ ਅੱਲਗ ਹੋ ਜਾਣ ਫਿਰ ਉਹਨੂੰ ਰਾਤੀ ਭਿਉਂਦੇ ਸੀ ਫੇਰ ਕੀ ਕਰਦੇ ਸੀ ਨਮਕ ਦੀ ਥੈਲੀ ਨਹੀਂ ਹੁੰਦੀ ਹਾਂ ਸਰਫ ਦੀ ਥੈਲੀ ਥੋੜ੍ਹੀ
ਹੂੰ
ੜੀ ਹਾਰਡ ਤੇ ਉਹਦੀ ਕੀਪ ਬਣਾਉਂਦੇ ਸੀ ਪੂਰੀ ਅੱਛੀ ਤਰ੍ਹਾਂ ਤੇ ਉਹਦੇ ਚ ਫ਼ਿਰ ਮਹਿੰਦੀ ਭਰ ਕੇ ਰੱਖਦੇ ਸੀ ਫਿਰ ਅਸੀਂ ਕੀ ਕਰਦੇ ਸੀ ਅਗਰ ਤੁਸੀਂ ਸਿੱਖਣੀ ਹੈ ਨਾ ਮਹਿੰ ਆਪਣਾ ਹੱਥ ਬਣਾਓ ਇੱਕ ਪੇਪਰ ਤੇ ਠੀਕ ਹੈ ਤੇ ਐਵੇਂ ਈ ਉਹ ਬਾਜ਼ਾਰਾਂ ਚ ਵੀ ਐਵੇਂ ਸਿਖਾਉਂਦੇ ਨੇ ਇੱਕ ਪੇਪਰ ਤੇ ਹੱਥ ਬਣਾਓ ਉਹਦੇ ਉੱਤੇ ਤੁਸੀਂ ਡਰੋ ਕਰੋ
ਹੋਰ ਇੰਨਾ ਟਾਈਮ ਹੈ ਕਿ ਕਿਸੇ ਕੋਲ ਕਿ ਮੇਰੇ ਕੋਲ ਇਨਾ ਟਾਈਮ ਤੇ ਹੈ ਹੀ ਨਹੀਂ ਕਿ ਮੈਂ ਇੰਨਾ ਕਰ ਸਕਾਂ
ਪ੍ਰੋਸੈਸ ਤੇ ਆਈਏ ਨਾ ਫਿਰ ਅਗਰ ਫੇਰ ਤੁਸੀਂ ਸਭ ਤੋਂ ਵੱਡ ਹਾਂ
ਮੈਂ ਤੇ ਪੂਰੇ ਸਾਲ ਵਿੱਚ ਕੀ ਕਹਿੰਦੇ ਆ ਲਾਈਕ ਮੈਂ ਹੁਣ ਪਿਛਲੇ ਸਾਲ ਵੀ ਟੂ ਥੌਸੇੰਡ ਟ੍ਵੇੰਟੀ ਸਿਕ੍ਸ ਵਿੱਚ ਪੂਰੇ ਸਾਲ ਚ ਸਿਰਫ ਇਕ ਇੱਕ ਵਾਰੀ ਮਹਿੰਦੀ ਲਗਵਾਉਾਨੀ ਆਾਂ ਰੱਖੜੀ ਤੇ ਬਸ ਉਸ ਟਾਈਮ ਲਗਵਾਣੀ ਆ। ਪੂਰੇ ਸਾਲ ਹੀ ਸਿਰਫ ਇੱਕ ਵਾਰੀ ਲਗਵਾਉਣੀ ਹਾਂ ਔਰ ਉਹ ਵੀ ਫਿਰ ਮੈਂ ਮਹਿੰਦੀ ਮਹਿੰਗੀ ਲਗਵਾ ਕੇ ਆਉਂਦੀ ਹਾਂ ਹਜ਼ਾਰ ਦੋ ਹਜ਼ਾਰ ਰੁਪਏ ਦਾ ਮੈਂ ਆਪਣਾ ਹੱਥ ਦੀ ਲਗਵਾ ਕੇ ਆਉਂਦੀ ਹਾਂ ਅੱਗੇ ਪਿੱਛੇ ਮੈਂ ਆਪਣੇ ਅਹ ਪਾਪਾ ਨਾਲ ਜਾਂਦੀ ਹਾਂ ਉਹਨਾਂ ਨੂੰ ਵੀ ਬਹੁਤ ਸ਼ੋਂਕ ਏ ਮਹਿੰਦੀ ਦਾ ਮਤਲਬ ਮਤਲਬ ਜਿਵੇਂ ਮੈਨੂੰ ਗਰਲਿੰਸ਼ ਥਿੰਗਸ ਦਾ ਪਸੰਦ ਮੈਂ ਨੇਲ ਪੇਂਟ ਲੈਣਾ ਹੇਅਰ ਲੈਣਾ ਜਾਂ ਨੇੇਲਸ ਕਰਵਾਉਣਾ ਮੇਰੀ ਤੇ ਮੰਮਾ ਤੇ ਮੇਰੀ ਮੰਮਾ ਤੇ ਬਹੁਤ ਵੈਸੇ ਮੰਮਾ ਨੀ ਕਰਨ ਦਿੰਦੀ ਹੈ ਇਹ ਸਭ ਚੀਜ਼ਾਂ। ਪਰ ਮੇਰੇ ਪਾਪਾ ਹਾਂਜੀ ਪਰ ਮੇਰੇ ਪਾਪਾ ਮੇਰੇ ਪਾਪਾ ਆਪ ਹੀ ਕਹਿੰਦੇ ਆ ਮੈਂ ਮਹਿੰਦੀ ਲਗਵਾਉਣੀ ਹੁੰਦੀ ਆ ਨਾ ਮੰਮਾ ਤੇ ਮੈਨੂੰ ਤਾਂ ਵੀ ਮਨਾ ਕਰ ਦਿੰਦੀ ਏ ਕਿ ਨਹੀਂ ਲ ਨਹੀਂ ਲਗਵਾਉਣੀ ਨਈ ਲਗਵਾਣੀ ਪਰ ਮੇਰੇ ਪਾਪਾ ਈ ਮੈਨੂੰ ਰਾਤ ਤੀ ਲੈ ਕੇ ਜਾਂਦੇ ਆ ਇੱਕ ਦੋ ਘੰਟਾ ਉੱਥੇ ਬੈਠੇ ਰਹਿੰਦੇ ਆ ਮਹਿੰਦੀ ਲਗਵਾਉਂਦੇ ਆ ਫੇਰ ਮੈਂ ਨੇਲਸ ਵੀ ਮੈਂ ਆਪਣੇ ਪਾਪਾ ਨਾਲ ਹੀ ਲਗਵਾ ਕੇ ਆਉਂਦੀ ਆਂ ਕਿਉਂਕਿ ਮੇਰੀ ਮੰਮਾ ਨ ਲਗਾਉਣ ਦਿੰਦੀ
ਆ ਹੂੰ ਚਲੋ ਸ਼ੌਕ ਸ਼ੌਕ ਦੀ ਗੱਲ ਤੁਹਾਡੇ ਪਾਪਾ ਨੂੰ ਸ਼ੌਕ ਹੋਣਾ ਨਾ ਚੀਜ਼ਾਂ ਦਾ
ਹਾਂ ਸ਼ੌਕ ਤੇ ਉਹਨਾਂ ਨੂੰ ਕਿਤੇ ਕੀ ਹੋਏਗਾ ਸ਼ੌਕ ਮੈਨੂੰ ਪਰ ਉਹਨਾਂ ਨੂੰ ਇਹ ਲੱਗਦਾ ਕਿ ਮੇਰੀ ਬੇਟੀ ਨੂੰ, ਠੀਕ ਏ ਸ਼ੋਕ ਐ। ਮੈਂ ਐਸਾ ਵੀ ਨਈਂ ਨਾਂ ਮੈਂ ਅਗਰ ਡੇਲੀ ਕਰਾਂ ਤੇ ਉਹ ਮਨਾ ਵੀ ਘਰੇ ਮੈਂ ਡੇਲੀ ਕਰਦੀ ਨਹੀਂ, ਲਾਈਕ ਮੇਰੇ ਕਜ਼ਨਸ ਨੇਂ ਉਹ ਤੇ ਲਗਵਾ ਲੈਂਦੇ ਆ ਮੇਰੀ ਕਜ਼ਨ ਉਹਨਾਂ ਨੂੰ ਸਬ ਨੂੰ ਥੋੜ੍ਹੀ ਬਹੁਤ ਮਹਿੰਦੀ ਲਾਣੀ ਆਂਦੀ ਤੇ ਮੇਰੀ ਇੱਕ ਵੱਡੀ ਵਾਲੀ ਦੀਦੀ ਐ ਉਹ ਮੇਰੀ ਦੂਸਰੇ ਸਿਸਟਰ ਨੂੰ ਲਗਾ ਦਿੰਦੀਐ ਮਹਿੰਦੀ ਉਹ ਕਦੀ ਕਬਾਰ ਲਗਾ ਲੈਂਦੀ ਆ। ਹਰ ਦਸ ਵੀ ਦਿਨ ਬਾਅਦ ਆਪਣੇ ਹੱਥਾਂ ਤੇ ਕਿਸੇ ਹੋਰ ਦੇ ਹੱਥਾਂ ਤੇ ਪਰ ਮੈਂ ਨਹੀਂ ਲਗਾਂਦੀ। ਮੈਂ ਸਿਰ ਸਾਲ ਇੱਚ ਇੱਕ ਵਾਰੀ ਲਗਵਾਣੀ ਆਂ, ਤੇ ਮੇਰਾ ਹੁਣ ਮਨ ਕਰ ਰਿਹਾ ਸੀ।
ਮੈਂ ਇਹ ਤਾਂ ਕਹਿ ਰਹੀ ਆਂ, ਹੁਣ ਤੁਹਾਡਾ ਜਿਵੇਂ ਮਨ ਕਰ ਰਿਹਾ ਨਾਂ। ਦੇਖੋ, ਪਤਾ ਏ ਉਹਨੇਂ ਵੀ ਸਿੱਖੀ ਤੇ ਨੀਂ ਨਾਂ ਤੁਸੀਂ ਆਪੇ ਕਹਿੰਦੇ ਹੋ ਆਪ ਲਗਾ ਲੈਂਦੀਏ, ਤੁਸੀਂ ਕੀ? ਕਰੋ ਆਪਣੀ ਮੰਮਾ ਦਾ ਹੱਥ ਲਓ ਹੱਥ ਤੇ ਕੁਛ ਨਾਂ ਕੁਛ ਪਹਿਲੇ ਪਤਾ ਕੀ ਕਰੋ, ਪੈਨ ਨਾਲ ਡਰੋ ਕਰ ਲਉ। ਹਲਕੇ ਹਲਕਾ ਲਾਈਟ ਪੈਨ ਨਾਲ ਮੰਮਾ ਦਾ ਜਿਵੇਂ ਹੱਥ ਤੇ ਲਗਾਓ। ਕਾਪੀ ਤੇ ਬਣਾਉਣ ਤੇ ਚਲੋ ਜ਼ਿਆਦਾ ਲੰਬਾ ਓਏ ਤੇ ਪੈਨ ਨਾਲ ਡਰੋ ਕਰੋ ਹੱਥ ਤੇ, ਉਹਦੇ ਉੱਤੇ ਫੇਰ ਤੁਸੀਂ ਮਹਿੰਦੀ ਨੂੰ ਲਗਾਣਾ ਈ ਤੇ ਵੇ। ਈਜ਼ੀ ਹੋ ਜਾਏਗਾ। ਇੱਕ ਦਿਨ ਫਿਰ ਐਸਾ ਆਏਗਾ ਕਿ ਆਪਣੇ ਆਪ ਲੱਗਨੀ ਸ਼ੁਰੂ ਹੋ ਜਾਏਗੀ ਫਿਰ ਮਹਿੰਦੀ। ਹਰ ਚੀਜ਼ ਤੇ ਪ੍ਰੈਕ ਪ੍ਰੈਕਟਿਸ ਨਾਲ ਏ ਨਾਂ, ਪ੍ਰੈਕਟਿਸ ਕਰੋਗੇ ਤੇ ਆਪਣੇ ਆਪ ਪ੍ਰੋਪਰ ਸਹੀ ਉਹ ਫਿਨਸ਼ਿੰਗ ਵੀ ਆਏਗੀ। ਜਾਚ ਵੀ ਆ ਜਾਏਗੀ। ਫੇਰ ਇੱਕ ਦਿਨ ਐਸਾ ਆਏਗਾ, ਖੁਦ ਦੀ ਕੀ ਪਤਾ ਕਿੰਨੀ ਸੋਹਣੀ ਮਹਿੰਦੀ ਲਗਾ ਲੋੋ। ਇਹ ਪਤਾ ਕਿ ਅਸੀਂ ਵੀ ਨਾਂ ਐਵੇਂ ਸੀ ਸਿੱਖੀ ਨਹੀਂ ਸੀ ਅਸੀਂ ਵੀ ਐਵੇਂ ਲਗਾਂਦੇ ਸੀ, ਫੇਰ ਸਾਡੇ ਕੋਲੇਜ ਇੱਕ ਦਿਨ ਕਪੀਟੀਸ਼ਨ ਕੀ ਕਰਦੇ ਸੀ, ਕੋਲੇਜ ਵਾਲੇ ਵੀ ਬੜੇ ਚਲਾਕ ਹੁੰਦੇ ਤੀਜ਼ ਹੁੰਦੀ ਐ ਨਾਂ ਉਦੋਂ ਕੋਂਪੀਟੀਸ਼ਨ ਰੱਖ ਲੈਂਦੇ ਸੀ। ਉਹਨਾਂ ਨੇਂ ਮਹਿੰਦੀ ਕੋਂਪੀਟੀਸ਼ਨ ਰੱਖ ਲੈਣ ਪੂਰੇ ਕੋਲੇਜ ਵਿੱਚੋਂ ਸਾਰੀ ਕੁੜੀਆਂ ਨੇਂ ਪਾਰਟੀਸਪੇਟ ਕੀਤਾ। ਤੁਸੀਂ ਮੰਨੋਗੇ ਨੀਂ ਤਿੰਨ-ਚਾਰ ਸੌ ਦਾ ਗਰੁੱਪ ਹੋਣਾ ਐ, ਜੋ ਇੰਨੇ ਵੱਡੇ ਹੋਲ ਇੱਚ ਪਾਰਟੀਸਪੇਟ ਤੇ ਮੈਨੂੰ ਨਾਂ, ਮੈਂ ਯੂਨੀਕ ਡਿਜ਼ਾਇਨ ਨਿਕਾਲਿਆ। ਮੈਂ ਕੋਈ ਹੈਵੀ ਨੀਂ ਨਿਕਾਲਿਆ ਕਿ ਬਾਂ ਭਰਨੀ ਏ, ਹੱਥ ਭਰਣਾ। ਮੈ ਯੂਨੀਕ ਜਿਆ ਡਿਜ਼ਾਈਨ ਨਿਕਾਲਿਆ। ਤੇ ਕੋਲਜ ਇੱਚ ਗਈ, ਮਹਿੰਦੀ ਲਗਾਤੀ। ਮੇਰੀ ਇੰਨੀ ਸਹੀ ਸੀ ਮਹਿੰਦੀ ਤੇ ਮੈਂ ਮਹਿੰਦੀ ਲਗਾ ਲਈ ਤੇ ਪਹਿਲੇ ਉਹਨਾਂ ਨੇਂ ਜਿਵੇਂ ਸਿਲੈਕਸ਼ਨ ਵਿੱਚ ਮੈਨੂੰ ਲਿੱਤਾ। ਫੇਰ ਲਾਸਟ ਇਚ ਵਿੱਚ ਮੈਂ ਆ ਗਈ। ਫਿਰ ਲਾਸਟ ਥਰਡ ਇਚ ਮੈਂ ਆ ਗਈ, ਮਤਲਬ ਕਿ ਮੈਂ ਐਨੀ ਮੇਰਾ ਡਿਜ਼ਾਇਨ ਬਹੁਤ ਸੋਹਣਾ ਸੀ ਤੇ ਲਾਸਟ ਥਰਡ ਇਚ ਆ ਗਈ ਫਿਰ ਮੈਨੂੰ ਕਾਲਜ ਤੋਂ ਉਸ ਟਾਈਮ ਬਹੁਤ ਅੱਛੀ ਰਕਮ ਆਉਂਦੀ ਸੀ। ਮੈਨੂੰ ਕੋਲੇਜ ਤੋਂ ਪੰਜ ਸੌ ਰੁਪਏ ਮਿਲਿਆ ਸੀ, ਸੈਕਿੰਡ ਪ੍ਰਾਈਸ।
ਵਾਹ ਬਹੁਤ ਅੱਛੀ ਗੱਲ ਏ, ਮੈਂ ਵੀ ਸਿੱਖਾਂਗੀ ਆਪਣੀ। ਮੈਂ ਵੀ ਨਾ ਹੁਣ ਸਿੱਖਾਂਗੀ ਮੈਂ, ਮੈਂ ਸੋਚ ਰਹੀ ਹਾਂ ਇਹ ਸਭ ਚੀਜ਼ਾਂ ਥੋੜਾ ਬਹੁਤ ਹੁਣ ਛੁੱਟੀਆਂ ਤੇ ਕਰਾਂ ਟਰਾਏ ਹੈ ਨਾਂ!
ਨਹੀਂ ਜ਼ਰੂਰ ਪਤਾ ਇਹ ਵੀ ਕੰਮ ਨਾਂ ਆਣੇ ਚਾਹੀਦੇ ਨੇਂ, ਅੱਛੇ ਲੱਗਦੇ ਨੇਂ। ਚਲੋ ਕਿਸੇ ਦੇ ਨ੍ਹੀਂ ਲਗਾਂਦੇ ਪਏ ਤੁਹਾਡੀ ਹੁਣ ਮੰਮਾ ਕੁੱਛ ਨੀਂ ਕਹਿਣਗੇ, ਤੁਸੀਂ ਉਹਨਾਂ ਦਾ ਹੱਥ ਵੀ ਸੜਾਉਂਦੇ ਪਿ ਤੁਹਾਡੀ ਮੰਮਾ ਨੇਂ ਨੀਂ ਕੁਛ ਕਹਿਣਾ। ਚਲ ਕੋਈ ਨੀਂ ਮੇਰਾ ਬੱਚਾ ਪ੍ਰੈਕਟਿਸ
ਚਲੋ ਠੀਕ ਏ ਮੈਨੂੰ ਨਾਂ ਕੋਈ ਬੁਲਾ ਰਿਹਾ। ਕਰਦੀ ਆਂ ਤੁਹਾਨੂੰ। ਠੀਕ ਐ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।